ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਠੀਕ ਹੈ। ਤੁਸੀਂ ਸੁਣਾਓ ਆਪਣਾ
ਜੀ ਜੀ ਵਧੀਆ।
ਹੋਰ, ਤਬੀਅਤ ਠੀਕ ਹੈ?
ਹਾਂਜੀ ਹਾਂਜੀ ਤਬੀਅਤ ਵਧੀਆ, ਹੋਰ ਤੁਸੀਂ ਕੀ ਕਰਦੇ ਸੀ, ਤੁਸੀਂ ਠੀਕ ਹੋ?
ਬਸ ਹੁਣ ਹਾਂ ਬਸ ਥੋੜ੍ਹੀ ਦੇਰ ਹਜੇ ਫਰੀ ਹ, ਰੋਟੀ ਦਾ ਕਰਨਾ ਦੁਪਹਿਰ ਦੀ।
ਹਾਂਜੀ ਇਹ ਟਾਈਮ ਐ ਵੀ ਹੋ ਜਾਂਦਾ ਨਾ, ਬਾਰਾਂ ਵੱਜ ਗਏ ਨੇ, ਬਸ ਇੱਕ ਡੇਢ ਵਜੇ ਰੋਟੀ। ਰੋਟੀ ਪਾਣੀ ਜੇ ਸ਼ੁਰੂ ਹੋ ਜਾਂਦਾ ਹੈ ਤੇ, ਹਾਂਜੀ ਹਾਂਜੀ ਤੇ ਮੈਂ ਨਾ ਕਰੋਸ਼ੇ ਦੀ ਨਾ ਉਹ ਬਣਾਉਣੀ ਸ਼ੁਰੂ ਕੀਤੀ ਸੀ ਫਰੋਕ, ਤ ਤੇ ਮੈਨੂੰ ਨਾ ਥੋੜਾ ਕੁੰਡਿਆਂ ਦਾ ਵੀ ਹਿਸਾਬ ਨਹੀਂ ਆਉਂਦਾ ਪਿਆ, ਇਹ ਅੱਗੇ ਨੂੰ ਕਰਕੇ ਕਿਵੇਂ ਜੇ ਕਰਦੇ ਨੇ, ਮੈਨੂੰ ਨਾ ਕਿੰਨੇ ਕਿੰਨੇ ਕੁੰਡੇ ਛੱਡ ਕੇ ਪਾਉਣੇ ਨੇ, ਉਹ ਵੀ ਨਹੀਂ ਪਤਾ ਲੱਗਦਾ ਪਿਆ।
ਕਰੋਸੀਆ ਤੇ ਵੈਸੇ ਤੇ ਆਸਾਨ ਹੀ ਹੈ, ਪਾਓ ਤੇ ਆਸਾਨ, ਨਾ ਪਾਓ ਤੋਂ ਔਖਾ ਹੈ। ਬਸ ਚੈਨ ਦੀ ਪਹਿਲਾਂ, ਚੈਨ ਆਉਂਦੇ ਤੁਹਾਨੂੰ ਪਾਣੀ ਪਹਿਲੇ ਤੁਸੀਂ ਚੈਨ, ਚੈਨ ਪਾਓ ਨਾ, ਚੈਨਾ ਪਾਓ ਪਹਿਲੇ ਤੇ ਚੈਨ ਬਸ ਜਦੋਂ ਚੈਨ ਆ ਗਈ ਨਾ, ਫਿਰ ਸਮਝ ਲੋ ਆ ਗ ਜਾਚ। ਚੈਨ ਪਾਲੋ, ਜਿਵੇਂ ਤੁਸੀਂ ਛੇ ਚੈਨਾ ਪਾ ਲੋ ਪਹਿਲੇ ਛੇ ਪਾਲੋ, ਸੱਤ ਪਾਲੋ ਤੇ ਉਸ ਤੋਂ ਬਾਅਦ ਫੇਰ ਵੱਲ ਚਾੜ ਕੇ ਧਾਗਾ ਲੈ, ਧਾਗੇ ਤੇ ਵੱਲ ਲੈ ਕੇ ਉਹ ਚੈਨ ਦੇ ਵਿੱਚੋਂ ਕੱਢਣਾ, ਪੀਏ ਵਿੱਚੋਂ ਫੇਰ ਉਹਨੂੰ, ਫਿਰ ਉਹਨੂੰ ਥੋੜਾ ਲੰਬਾ ਕਰ ਲੈਂਦੇ ਆ। ਫੇਰ ਤਿੰਨ ਹੋ ਜਾਂਦੇ ਆ ਨਾ, ਤਿੰਨਾਂ ਦਾ ਫੇਰ ਵਲ ਲੈ ਕੇ ਫੇਰ ਇੱਕ ਕੱਢਨਾ। ਇੱਕ ਕੱਢ ਕੇ, ਫਿਰ ਨਾ ਫਿਰ ਦੋ ਕੱਢਣੇ, ਫੇਰ ਲਾਸਟ ਵਾਲਾ ਕੱਢਣਾ ਵਲ ਲੈ ਕੇ। ਹਾਂ, ਹਾਂ ਹਾਂ ਉਹ ਫੇਰ ਮਲਬ ੳਹ ਲੰਬਾ ਜਿਹਾ ਨਾ, ਬੀਆ ਜਿਹਾ ਬਣ ਜਾੇਗਾ, ਹਾਂ ਕੋਈ ਨੀ ਵੈਸੇ ਤੁਸੀਂ ਸਿੱਖਣੇ ਹੋਗੇ ਤੇ ਮੇਰੇ ਕੋਲ ਆ ਜਾਣਾ, ਦੱਸ ਦਾਂਗੇ ਤੁਹਾਨੂੰ ਸਿਖਾ ਦਾਂਗੇ।
ਹਾਂਜੀ ਹਾਂਜੀ ਉਹ ਨਾ ਮੈਨੂੰ ਦੱਸਿਆ ਸੀ ਵੀ, ਤੁਸੀਂ ਬੜੇ ਸੋਹਣੇ ਸੋਹਣੇ ਕਰੋਸ਼ੀਆ ਬਣਾ ਦੇਨੇ ਹੋ, ਫਰੋਕ ਬਣਾ ਦੇਨੇ ਹੋ, ਛੱਲੇ ਵਗੈਰਾ ਵੀ ਟਰਾਈ ਕਰਦੇ ਪਏ ਓ, ਤਾਂ ਮੈਂ ਕਿਹਾ ਚਲੋ ਤੁਹਾਡੇ ਤੋਂ ਪੁੱਛਦੀ ਹਾਂ।
ਹਾਂ ਬਸ ਛਲਾ ਤਾਂ ਮੈਂ ਬਣਾ ਲਾ ਕੁੱਛ, ਥੋੜਾ ਬਹੁਤਾ ਮੈਂ ਕਿਹਾ ਥੋੜਾ ਜਹਾ ਸੀਜਨ ਆ ਲੈ ਣਾ। ਤੇ ਬਸ ਸ਼ੁਰੂ ਕਰਨੀ ਆ, ਉਣਾ ਉਣਾ ਲਿਆ ਕੇ ਰੱਖਣੀ ਆ।
ਜੀ ਜੀ ਜੀ ਜੀ ਜੀ, ਸਹੀ ਗੱਲ ਹੈ।
ਫੇਿਰ ਮੈਂ ਥੋੜਾ ਬਹੁਤਾ ਚਲਾ ਲਾਂਗੀ ਕੰਮ, ਹੋਰ ਕੇ।
ਹਾਂਜੀ ਘਰੇ ਵੇਲੇ ਬੈਠਣ ਨਾਲੋਂ ਤਾਂ ਵਧੀਆ ਹੀ ਹੈ, ਜੋ ਆਪਣੇ ਅੰਦਰ ਕਲਾ ਹੈਗੀ ਆ ਉਹਨੂੰ ਬਾਹਰ ਕੱਢੋ, ਉਹਨੂੰ ਕੁਛ ਨਾ ਕੁਛ ਆਪਣਾ ਅਰਨਿੰਗ ਦਾ ਸਰੋਤ ਬਣਾਓ।
ਬੱਚੇ ਮਤਲਬ ਘਰ, ਉਹ ਟਾਈਮ ਨੀ ਲੱਗਦਾ।
ਸਹੀ ਗੱਲ ਹੈ ਗਰਮੀ ਦੀ ਛੁੱਟੀਆਂ ਕੀ ਹੋਈਆਂ, ਬੱਚੇ ਘਰ ਘਰੇ ਰਹਿ ਕੇ ਨਾ
ਕੋਈ ਕੰਮ ਨੀ ਹੁੰਦਾ, ਮਸ਼ੀਨ ਰੱਖਣੀ ਹੁੰਦੀ ਮੈਂ, ਉਹ ਮੇਰੇ ਕੋਲ ਉਹ ਨੀ ਰੱਖੇ ਜਾਂਦੀ। ਤੋਪੇ ਲਾਣੇ, ਮੇਰੇ ਕੋਲ ਉਹ ਨੀ ਲੱਗਦੇ।
ਐਵੇਂ ਅੱਜ ਕੱਲ ਬ ਬੱਚੇ ਨਾ ਬੜਾ ਤੰਗ ਕਰਦੇ ਨੇ, ਬਿਲਕੁਲ ਸੁਣਦੇ ਐਂ ਨੀ ਵੀ ਕੀ ਕਹਿੰਦੇ ਪਏ ਨੇ ਮਾਂ ਪਿਓ ਜਾਂ ਕੁਛ ਖਾਣ ਦਾ ਨੀ ਪਤਾ, ਕੁੱਛ ਪੀਣ ਦਾ ਨੀ ਪਤਾ, ਬੱਚਿਆਂ ਦੇ ਪਿੱਛੇ ਭੱਜਦੇ ਰਹੋ, ਭੱਜਦੇ ਰਹੋ।
ਕੁਛ ਗਰਮੀ ਏ ਨਾ ਏ ਦਿਲ ਕਰਦੈ ਕੰਮ ਕਰਨ ਤੇ
ਜੀ ਜੀ ਜੀ ਰਸੋਈ ਚ ਖੜਨ ਦਾ ਮਨ
ਹਾਂ ਓਹੀਓ ਗੱਲ ਏ ਜੀ ਨੀ ਕਰਦਾ ਹਾਂ ਕੋਈ ਨੀ ਤੁਸੀਂ ਕੋਸ਼ਿਸ਼ ਕਰੋ ਨਾ। ਪਾਣ ਦੀ ਕੋਸ਼ਿਸ਼ ਕਰੋ।
ਹਾਂਜੀ ਹਾਂਜੀ ਨਹੀਂ ਨਹੀਂ ਮੈਂ ਬਸ ਹੁਣ ਪਤਾ ਕੀ ਏ ਮੈਨੂੰ ਵੀ ਹੈਗਾ ਗੁੜੀਆਂ ਛੋਟੀ ਹੈਗੀ ਏ ਹੁਣ ਥੋੜਾ ਬਹੁਤਾ ਜੇ ਮਾੜਾ ਮੋਟਾ ਟੈਮ ਕੱਢ ਲਾਂਗੀ ਤਾਂ ਸਿੱਖਿਆ ਜਾਏਗਾ।
ਹਮ ਮੈਨੂੰ ਮਤਲਬ ਮੇਰੇ ਕੋਲ ਟਾਈਮ ਹੁੰਦਿਆਂ ਸੁਣਦਿਆਂ ਨੀ ਮੇਰੇ ਕੋਲ ਹੁੰਦਾ। ਬਸ ਉਹ ਵੱਡੀ ਵਹੁਟੀ ਏ ਕੁਛ ਨਾ ਕੁਛ ਆਪ ਕਰਦੀ ਏ ਤੇ ਮੈਨੂੰ ਕਹਿੰਦੀ ਇਹਨੂੰ ਖਵਾ ਦੋ ਇਹਨੂੰ ਪਿਆ ਦੋ। ਉਹ ਕਹਿਣਾ ਨੀ ਮੰਨਦੀ ਕੁੜੀ ਖਾਂਦੀ ਨੀ ਚਜ ਨਾਲ ਉਹਨੂੰ ਹਾਂ ਹੁਣ ਵੀ ਮੈਂ ਫ੍ਰੀ ਸੀ ਕਿੰਨੀ ਦੇਰ ਹੋ ਗਈ ਸਵੇਰ ਦੀ। ਤੇ ਕਹਿੰਦੀ ਫੇਰ ਕਰਦੇ ਨੂੰ ਥੋਮ ਛਿੱਲਿਆ ਫੇਰ ਮੈਂ ਕਿਹਾ ਚੱਲ ਮੈਂ ਹੁਣ ਤੈਨੂੰ ਪੂੜਾ ਖਵਾ ਦਿੰਨੀ ਆਂ।
ਹ।
ਬਸ ਐਂਜੀ ਸਾਰਾ ਦਿਨ ਨਿਕਲ ਜਾਂਦੈ
ਜੀ ਜੀ ਮੈਨੂੰ ਵੀ ਪਤਾ ਹੀ ਏ ਬੱਚੇ ਨਾਲ ਤਾਂ ਐਵੇਂ ਨਿਕਲ ਜਾਂਦੈ ਸਾਰਾ ਦਿਨ ਹੀ ਨਿਕਲ ਜਾਂਦੈ
ਚ ਹੋਰ ਤੁਸੀਂ ਠੀਕ ਹੋ ਤੁਹਾਡਾ ਉੱਧਰ ਪਰਿਵਾਰ ਠੀਕ ਹੈ।
ਹਾਂਜੀ ਹਾਂਜੀ ਸਭ ਵਧੀਆ ਤੇ ਮੇਰੀ ਕੁੜੀ ਆ ਵਧੀਆ ਬਸ ਉਹ ਆਪਣੀ ਦੂਸਰੀ ਦਾਦੀ ਘਰੇ ਗਈ ਹੋਈ ਹੈ।
ਅੱਛਾ ਅੱਛਾ।
ਗੇੜਾ ਲਗਾਣ ਗਈ ਸੀ ਆਪਣੇ ਪਾਪਾ ਨਾਲ ਉੱਧਰ ਇਹਨਾਂ ਦੇ ਪਾਪਾ ਵੀ ਬੜੇ ਉਹ ਹੈਗੇ ਨੇ ਉਹ ਤੇ ਦੂਸਰੇ ਘਰੇ ਛੱਡੇ ਆਏ ਨੇ ਮੈਂ ਕਿਹਾ ਚੱਲ ਵਧੀਐ ਮੈਂ ਥੋੜ੍ਹੀ ਟਾਈਮ ਵੇਹਲੀ ਬਹਿ ਜਾਂਗੀ ਨਹੀਂ ਤੋ ਬੈਠ ਅੱਗੇ ਪਿੱਛ ਸਹੀ ਗੱਲ ਹੈ ਨਹੀ ਤਾਂ ਦਿਮਾਗ ਹੀ ਖਾਂਦੇ ਨੇ।
ਆਂ ਬਸ ਐਂਜੀ ਏ ਬੱਚਿਆਂ ਨਾਲ ਹਾਂ ਛੋਟੇ ਬੱਚੇ ਨੂੰ ਓੰਝੀ ਧਿਆਨ ਰੱਖਣਾ ਪੈਂਦਾ ਨਾ ਉੱਧਰੋਂ ਕਰੋ ਉੱਧਰੋਂ ਧਿਆਨ ਰੱਖੋ ਉੱਧਰੋਂ ਰੱਖੋ।
ਹਾਂਜੀ ਹਾਂਜੀ ਇਹਨੂੰ ਬਸ ਪਤਾ ਨੀ ਕਿਉਂ ਥੱਲੇ ਝੁੱਕ ਕੇ ਖਾਣ ਦੀ ਬੜੀ ਆਦਤ ਹੋ ਜਾਂਦੀ ਐ ਬੜੀ ਆਦਤ ਹੋ ਜਾਂਦੀ ਐ ਕੋਈ ਚੀਜ਼ ਥੱਲੇ ਗਿਰੇਗੀ ਚੁੱਕ ਕੇ ਮੂੰਹ ਚ ਪਾਏਗੀ। ਥੱਲੇ ਗਿਰੇਗੀ ਚੁੱਕ ਕੇ ਮੂੰਹ ਚ ਪਾਏ ਗੀ ਹਾਂਜੀ ਬੜਾ ਧਿਆਨ ਰੱਖਦੀ ਆਂ ਬੜੀ ਉਹ ਵੇ ਹੁੰਦੀ ਹੈ ਬੱਚੇ ਨਾ ਅੱਜ ਕੱਲ੍ਹ ਸੋਨਦੇ ਨੀ ਹੈਗੇ ਮੈਂ ਤਾਂ ਬੋਲ ਬੋਲ ਕੇ ਥੱਕ ਜਾ
ਹਾਂ।
ਜੀ ਜੀ ਜੀ ਹੋਰ ਕੀ ਬਣਾ ਲਿਆ ਤੁਸੀਂ।
ਬਸ ਅਸੀਂ ਮਾਂਹ ਰੱਖੇ ਦੇ ਆ ਸਬਜ਼ੀਆਂ ਸਮਝ ਨ ਆਂਦੀ ਸਬਜ਼ੀਆਂ ਵੈਸੇ ਵੀ ਲਿਆਣ ਵਾਲੀਆਂ ਸੀ। ਮੈਂ ਕਿਹਾ ਚਲੋ ਮਾਂ ਤੇ ਰੱਖ ਕੱਲ ਫੇਰ ਦੇਖ ਲਾ ਕੱਲ ਵਾਸਤੇ ਵੀ ਮੈਂ ਕਰੇਲੇ ਰੱਖੇ ਦੇ ਉਹ ਬਣਾਣੇ ਆ।
ਅੱਛਾ ਅੱਛਾ ਅੱਛਾ ਅੱਛਾ। ਮਾਂਰਾਜਮਾਂ ਨਾਲ ਵੈਸੇ ਵੀ ਉਂਝ ਥੋੜਾ ਬਹੁਤਾਚਾਰ ਤੇ ਤੁਸੀਂ ਮਾਂਰਾਜਮਾਂ ਨਾਲ ਤੁਸੀਂ ਲਸਣ ਦਾ ਪਰਾਠਾ ਬਣਾਂਦੇ ਹੋ ਲੱਛਾ ਪਰਾਠਾ ਬੜਾ ਸੁਵਾਦ ਲੱਗਦੈ
ਹਮ ਬਣਾ ਲੈਂਦੇ ਜਦੋਂ ਬੱਚੇ ਕਹਿਣ ਬਣਾ ਦਿੰਦੀ ਆ
ਹੁਣ ਛਿੱਲਦਾਂਗੇ ਥੋਮ ਕਹਿਣਗੇ ਤੇ ਬਣਾ ਦਵਾਂਗੇ ਗਰਮੀ ਆ ਨਾ ਗਰਮੀ ਚ ਥੋਮ ਵੀ ਜ਼ਿਆਦਾ ਠੀਕ ਨੀ ਹੁੰਦਾ
ਹਾਂਜੀ ਉਹ ਤਾਂ ਹੈ ਸਹੀ ਗੱਲ ਹੈ ਸਰਦੀਆਂ ਚ ਤਾਂ ਬੜਾ ਮਜ਼ਾ ਆਉਦਾ ਲੱਛਾ ਪਰਾਂਠਾ ਹੁੰਦਾ ਹੈ ਨਾਲ ਹਰੇ- ਮਿਰਚ ਹਾਂਜੀ- ਹਾਂਜੀ ਹਾਂਜੀ ਹਰੀ ਮਿਰਚ ਦਾ ਵੀ ਜੀ- ਜੀ ਜੀ- ਜੀ ਜੀ, ਅੱਜ ਕੋਈ ਗੱਲ ਨੀ ਹੁਣ ਥੋੜੇ ਜਹੇ ਮਾਂ ਬਣਾਏ ਨੇ ਥੋੜੇ ਵਧੀਆ ਤੜਕਾ ਲਗਾ ਕੇ ਸਾਨੂੰ ਵੇਚਣਾ ਸੀ, ਘਿਉਂ ਪਾਕੇ। ਹਾਂਜੀ- ਹਾਂਜੀ।
ਬਸ ਵਿੱਚ ਪਾਤਾ ਸਮਾਨ ਬਸ ਪਿਆਜ ਦਾ ਤੇ ਟਮਾਟਰ ਦਾ ਤੜਕਾ ਲਾਣਾ ਹੁਣ।
ਅੱਛਾ ਤੁਸੀਂ ਸਾਰਾ- ਸਾਰਾ ਕੁਛ ਵਿੱਚ ਪਾ ਕੇ ਰੱਖਦੇ ਹੋ?
ਨਹੀਂ ਫੇਰ ਜੇ ਛਿੱਲਿਆ ਤੇ ਪਾ ਦਿੰਨੇ ਆ ਮੈਂ ਅੱਜ ਸਗੋਂ ਛਲਿਆ ਸੀ। ਉਹਨੇ ਫੇਰ ਮਾਂ ਪਹਿਲੀ ਰੱਖ ਦਿੱ ਸੀ ਮੈਂ ਕਿਹਾ ਹੁਣ ਤੜਕੇ ਚ ਪਾ ਲਈ।
ਠੀਕ ਹੈ- ਠੀਕ ਹੈ।
ਅਸੀਂ ਤਾਂ ਪੇਲੇ ਆਪ ਰੱਖਦੇ ਹਾ ਸੀ ਨਾ ਪਹਿਲੇ ਸਮਾਨ- ਸਮੂਨ ਸਾਰਾ। ਤਿਆਰ ਕਰ ਲੈਂਦੇ ਅਸੀਂ ਅਦਰਕ ਤੋਂ ਹਰੀ ਮਿਰਚ ਤੇ ਫੇਰ ਅਸੀਂ ਪੱਠ ਰੱਖਿੰਦੇ ਸੀ ਥੋੜਾ ਜਿਹਾ ਹਲਕਾ ਜਿਹਾ ਘਿਓ ਪਾ ਕੇ।
ਅੱਛਾ- ਅੱਛਾ, ਅੱਛਾ। ਸ
ਤੇ ਉਸ ਤੋਂ ਬਾਅਦ ਵੇ ਮਲਾਈ ਵਰਗ ਹੋ ਜਾਂਦੇ ਆ ਫੇਰ ਬਾਅਦ ਥੋੜਾ ਜਾਿਹਾ। ਪਾਣੀ ਪੂਣੀ ਘੱਟ ਹੋਇਆ ਪਾਣੀ ਰਿਨ ਕਿ ਗਰਮ ਫੇਰ ਨੰਗੇ ਰਹਿਂ ਲੈਂਦੇ ਸੀ ਅਸੀਂ।
ਅੱਛਾ।
ਹਾਂ ਹੁਣ ਕੁੜੀਆਂ ਅੱਜ ਕੱਲ ਰੱਖਦੀਆਂ ਨੰਗੇ ਰਹਿੰਦੀਆਂ ਨੇ ਬਿਲਕੁਲ ਹੀ।
ਤੇ ਕਈ ਵਿਚ ਇਹਦੇ ਵਿੱਚ ਦੁੱਧ ਵੀ ਪਾਉਂਦੇ ਨੇ ਹਨਾ।
ਹਾਂ ਦੁੱਧ ਨਾਲ ਵੀ ਸੁਵਾਦ ਹੁੰਦਾ ਆ।
ਮੇਰਾ ਪਤਾ ਨੀ ਕਿਹੜੀ ਰਿਸ਼ਤੇਦਾਰੀ ਚ ਹੈਗੇ ਸੀ ਨਾ। ਤੇ ਉਹ ਪਾਣੀ ਦੀ ਜਗਾ ਦੁੱਧ ਚ ਬਣਾਉਂਦੇ ਸੀ, ਇਹ ਕਹਿੰਦੇ ਬੜੇ ਬਣਦੇ ਨੇ ਮੈਂ ਕਿਹਾ ਅੱਛਾ ਅ ਅੱਛਾ- ਅੱਛਾ।
ਭਾਰੇ ਹੁੰਦੇ ਆ ਨਾ, ਤੇ ਦੁੱਧੁ ਵਾਲੇ ਫੇਰ। ਜ਼ਿਆਦਾ ਹੈਵੇ ਹੋ ਜਾਂਦੇ ਆ ਉਹ ਫੇਰ ਖਾਂ ਪਚਾਣੇ ਔਖੇ ਹੋ ਜਾਂਦੇ ਆ, ਹਾਂ ਬਸ। ਤੇ ਜਿਵੇਂ ਬਾਂ ਬਾਨ। ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਕਿਸੇ ਦੇ ਅੱਗੇ ਰੱਖਣੇ ਆ ਜਾਂ ਆਪ ਖਾਣੇ ਹਾ। ਤੇ ਮਲਾਈ ਪਾਲੋ ਬ ਕਰਕੇ ਜਾਂ ਕਰੀਮ ਪਾਲੋ।
ਅੱਛਾ- ਅੱਛਾ, ਅੱਛਾ ਕਰੀਮ ਵੀ ਅੱਛਾ ਠੀਕ ਹੈ ਵਧੀਆ ਐ। ਜੀ- ਜੀ, ਜੀ।
ਫਲੇਵਰ ਬਦਲ ਦਿੰਦਾ ਹੋਰ ਕੀ।
ਜੀ- ਜੀ, ਜੀ।
ਮੈਂ ਆਪਣੇ ਉਹ ਗਏ ਸੀ ਨਾ। ਪਿੱਛੇ ਜਿੇ ਆਪਣੇ ਪੇਕੇ ਤੇ ਉਹਨਾ ਨੇ ਉਹਨਾਂ ਦੀ ਵੋਟੀ ਨੇ ਏਝ ਬਣਾਏ ਸੀ ਮਾਂ। ਤੇ ਉਹਨੇ ਤੜਕਾ ਦੇਸੀ ਘਿਓ ਦਾ ਲਾਤਾ ਨਾ ਖੁੱਲਾ ਪਾ ਕੇ। ਤੇ ਉਸ ਤੋਂ ਬਾਅਦ ਉਹਨੇ ਉੱਤੇ ਘਿਓ ਨੀ ਪਾਇਆ ਨਾ। ਉਹਨੇ ਫੇਰ ਜਦੋਂ ਡੂੰਘੇ ਚ ਪਾਇਏਆ ਉਹਨੇ ਹਾਂ। ਉਹਨੇ ਜਦੋਂ ਡੂੰਘੇ ਜਵਾਇਆ ਉਤੇ ਕਰ੍ਰੀਮਬ ਕਰੀਮ ਫਲੇਰਤੀ ਨਾ।
ਇਹ ਜਿਹੜੇ ਉਧਰ ਰੈਸਟੋਰੈਂਟ ਵਗੈਰਾ ਚ ਹੀ ਵੀ ਹੁੰਦੇ ਨਾ ਉਪਰ ਕਰ੍ਰੀਮ।
ਹਾਂ- ਹਾਂ ਉਹ ਘਿਓ ਥੋੜੀ ਪਾਉਂਦੇ ਆ। ਉਹ ਤੇ ਵੈਸੇ ਚਲੋ ਪਤਾ ਨੀ। ਰਿਫਾਇੰਡ ਦਾ ਪਤਾ ਨੀ ਕਿੜਾ ਤੜਕਾ ਲਾਂਦੇ ਆ। ਜੇ ਅਸੀਂ ਆਪਣੇ ਘਰਾਂ ਚ ਖਾਣਾ ਤੇ, ਫੇਰ ਜੇ ਨਹੀਂ ਘਿਓ ਉੱਪਰੋਂ ਪਾਉਣਾ ਤੇ ਘਿਓ ਦਾ ਹੀ ਤੜਕਾ ਲਾ ਦੋ ਖੁੱਲਾ।
ਜੀ ਜੀ ਜੀ ਸਹੀ ਹੈ।
ਤੇ ਉੱਤੇ ਕਰੀਮ ਪਾ ਦਿੰਦੇ ਨੇ। ਹਾਂ, ਕਰੀਮ ਨਾਲ ਵੀ ਫਲੇਵਰ ਆ।
ਚਲੇ, ਤੜਕੇ ਵਿੱਚ ਨਾ। ਹਾਂਜੀ। ਅਸੀਂ ਤੜਕਿਆ ਵੈਸੇ ਤੇਲ ਦਾ ਲਗਾ ਦਿੰਦੇ ਹਾਂ। ਉਹ ਵਧੀਆ ਤੁਹਾਡਾ ਹਨਾ। ਘਿਓ ਪਾਂਦਾ ਤੜਕਾ ਲਗਾ ਦਿੰਦੇ ਨੇ, ਵਿੱਚ
ਹਾਂ- ਹਾਂ- ਹਾਂ
ਕਹਿੰਦੀ। ਹੁਣ ਸਾਡੇ ਵਰਗੇ ਕੱ ਫਿਊਜ ਹੋ ਜਾਂਦੇ ਹੈ। ਘਿਓ ਪਾਈਏ, ਕਿ ਕਰੀਮ ਪਾਈਏ।
ਹਾਂ। ਕਿਉਂਕਿ ਘਿਓ ਦਾ ਅੰਦਰ ਚਲਾ ਹੀ ਜਾਣਾ ਤੜਕਾ ਲਾਵਾਂਗੇ ਤੇ
ਹਾਂਜੀ- ਹਾਂਜੀ।
ਕਰੀਮ ਲਿਆਣੀ ਪਾਣੀ। ਕਿਸੇ ਨੇ ਤਾਂ ਪਾਲੋ ਨੀ ਤੇ, ਘਿਓ ਤੇ ਅਸੀਂ ਤਾਂ ਸਭ ਘਿਓ ਪਾ ਕੇ ਖਾਂਦੇ ਹਾਂ। ਘਿਓ ਪਾ ਲਿਆ। ਮੱਖਣ ਪਾ ਲਿਆ।
ਜੀ- ਜੀ- ਜੀ, ਕਈ ਮਲਾਈ ਪਾ ਕੇ ਵੀ ਖਾਂਦੇ ਨੇ ਹਨਾ, ਮਾਹ ਰਾਜਮਾਂ।
ਉਹ ਫਿਰ ਜਿੰਹਨਾਂ ਦਾ ਘਿਓ ਨਹੀਂ ਹੁੰਦਾ। ਲਿਆਉਣ ਵਾਲਾ ਹੁੰਦਾ, ਮਲਾਹੀ ਪਾ ਲੈਣਦੇ ਹੋਣੇ ਹੋਰ
ਅੱਛਾ। ਨਹੀਂ, ਉਹ ਹੁੰਦਾ ਨਾ ਥੋੜਾ ਫਲੇਵਰ ਦੇ ਵਿੱਚ ਚੇਂਜ ਆ ਜਾਂਦਾ ਹੈਗਾ। ਥੋੜੇ ਫਿੱਕੇ- ਫਿਕੇ ਹੋ ਜਾਂਦੇ ਨੇ ਮਹਾਰਾਜਮਾਂ।
ਕੜਸੀੇ ਮਲਾਈ ਜੀ ਦੇ ਵਿੱਚ ਹੀ ਪਾ ਲੈਂਦੇ ਆ। ਪਿਆਜ਼ਾਂ
ਅੱਛਾ- ਅੱਛਾ।
ਹਾਂ। ਮੈਂ, ਮੇਰਾ ਵਰਗੇ ਦੁੱਧ ਪਾ ਦਿੰਦੇ ਅੱਧਾ ਗਲਾਸ- ਗਿਲਾਸ। ਇਹ ਮਲਾਈ ਵਿੱਚ ਪਾ ਦਿੰਦੇ, ਦੋ-ਤਿੰਨ ਚਮਚ ਤੜਕਾ ਲਾਉਣ ਲੱਗਿਆ।
ਇਹ ਵੀ ਸਹੀ ਹੈ।
ਹਾਂ। ਤੇ ਟੇਸਟ ਆ ਜਾਂਦੇ ਨਾ ਥੋੜਾ ਰਿੱਜੜ ਜਾਂਦੀ ਐ।
ਹਾਂਜੀ- ਹਾਂਜੀ ਇਹ ਪਤਾ ਹੈ। ਥੋੜੇ ਸੋਫਟ ਵਗੈਰਾ ਹੀ ਵਧੀਆ ਲੱਗਦੇ ਨੇ ਨਾ। ਥੋੜੇ ਜਿਵੇਂ, ਕਿ ਮਹਾਰਾਜਮਾ, ਜਿਆਦਾ ਸਰ-ਸਰਤ ਵੱਲ ਤੋਂ ਨੀ ਸਆਦ ਲੱਗਦੇ ਮਹਾਰਾਜ।
ਹਾਂ। ਨਹੀਂ, ਅਸੀਂ ਮਿਰਚ ਨੀ, ਬੱਚਿਆਂ-ਬੱਚਿਆਂ ਨਾ ਪਾਉਂਦੇ, ਹਿਸਾਬ ਦੀ ਰੱਖਦੇ ਹਾਂ।
ਹਾਂਜੀ- ਹਾਂਜੀ। ਬੱਚਾ ਕਰਕੇ, ਬੱਚੇ ਅੱਜ ਕੱਲ੍ਹ ਖਾਂਦੇ ਨੀ ਮਿਰਚਾਂ। ਹੂੰ ਤੇ ਇੱਧਰ ਫੇਰ, ਜਦੋਂ ਹੁਣ ਕੋਈ ਗੱਲ ਨਹੀਂ, ਤੁਸੀਂ ਮਾਹ ਰਾਜਮਾਂ ਬਣਾਉਣਾ ਸਾਨੂੰ ਜ਼ਰੂਰ ਬੇਜਣਾ। ਮੈਂ ਵੀ ਖਾ ਕੇ ਟੇਸਟ ਤੇ ਕਰਾਂਗੀ। ਫੇਰ ਮੈਂ ਵੀ ਨਾ ਓਦਾਂ ਹੀ ਬਣਾਵਾਂਗੀ। ਹਨਾ ਮਲਾਈ ਵਗੈਰਾ ਪਾ ਕੇ, ਤੜਕਾ ਲਗਾ ਲਾਂਗੀ। ਅਸੀਂ, ਅੱਜ ਨਾ। ਹਾਲੇ ਕੁਛ ਨੀ ਬਣਾਇਆ, ਅਸੀਂ ਕ ਬਣਾਇਆ ਸੀ ਕਠਹਲ। ਤੇ ਕਠਲ ਮੇਰੇ ਪ- ਹਸਬੈਂਡ ਨੂੰ ਪਸੰਦ ਹੈ ਨੀ, ਤੇ ਅਸੀਂ ਉਹਨੂੰ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂਆਪਣੇ ਲਈ ਛੋਲੇ ਲਿਆਣਾ ਘਰ, ਬਜ਼ਾਰੀ ਛੋਲੇ ਖੁਸ਼ ਹੋ ਕੇ ਖਾ ਲੈਂਦੇ ਨੇ।
ਹੋਰ, ਘਰ ਵਾਲੇ ਨਾ ਪਸੰਦ ਆਉਂਦੇ ਹੋਣੇ ਨੇ।
ਜੀ- ਜੀ -ਜੀ। ਘਰ ਦੇ ਬਿਲਕੁਲ ਪਸੰਦ ਹੀ ਨਹੀਂ ਆਉਂਦੇ। ਫੇਰ ਅਸੀਂ ਘਰ ਘਰ ਦੇ ਛੋਲੇ ਕੇ ਉਹਨਾਂ ਨੂੰ ਕੋਈ ਸਬਜ਼ੀ ਨੀ ਪਸੰਦ ਆਉਂਦੀਆਂ। ਫੇਰ ਉਹਨਾਂ ਨੂੰ ਕਹਿੰਦਾ ਵੀ ਜਾਓ ਜੌ ਕੋਈ ਸਬਜ਼ੀ ਪਸੰਦ ਨੀ ਆਂਦੀ, ਜਾਂ ਆਪਣੇ ਲਈ ਛੋਲੇ ਲੈ ਆਓ। ਛੋਲੇ ਲਿਆ। ਛੋਲੇ ਲਈ ਨਾ ਵੀ ਨੀ ਕਰਦੇ ਨੇ, ਬਿਲਕੁਲ ਨਾ ਨੀ ਹੁੰਦੀ ਛੋਲੇ ਲਈ, ਹਾਂਜੀ- ਹਾਂਜੀ। ਉਹ ਫਿਰ ਹੱਥ ਕੁੱਛ ਨੀ ਧੋਣਦੇ, ਉਹ ਵਾਲੀ ਚੀਜ਼ ਜ਼ਿਆਦਾ ਪਸੰਦ ਆਉਂਦੀ ਹੈ। ਸਾਡੇ ਵਰਗੇ ਫਰੈਸ਼ ਵਧੀਆ ਬਣਾਉਂਦੇ ਨੇ ਪਸੰਦ ਨਹੀਂ ਆਉਂਦੀ।
ਮੇਰਾ ਵੀ ਛੋਟੇ ਦਾ ਨੀ ਨਾ ਖਾਂਦਾ ਘਰ ਦੇ, ਫੇਰ ਮੈਂ ਕਹਿੰਦੇ ਤੂੰ ਨਾ ਭਾਵੇਂ ਤੈਨੂੰ ਮੈਂ ਉਲਟੇ ਕਰਕੇ ਬਣਾਵਾਂ, ਜੇ ਮੈਂ ਟੇਢੀ-ਮੇਢੀ ਹੋ ਕੇ ਬਣਾਵਾ, ਤੈਨੂੰ ਤਾਂ ਵੀ ਨ ਪਸੰਦ ਆ ਨੇ। ਮੈਂ ਭਾਵੇ ਉਲਟੇ ਲੰਮੇ ਪੈ ਕੇ ਬਣਾਓ, ਤੇਨੂੰ ਤਾਂ ਵੀ ਪਸੰਦ ਆਉਣੇ।
ਪਿਛਲੀ ਵਾਰੀ ਮੈਂ ਬਣਾਏ ਸੀ, ਮੈਂ ਮਸਾਲੇ ਵਾਲੇ ਸੁੱਕੇ ਬਣਾ ਤੇ ਨਾ ਫੇਰ ਉਹ ਖਾ ਲਏ ਸੀ ਭਟੂਰਾਂ ਨਾਲ, ਹਾਂ ਫੇਰ ਖਾ ਲਏ ਸੀ, ਮੈਂ ਕਿਹਾ ਹੁਣ ਸਹੀਂ ਲੱਗਿਆ, ਕਹਿੰਦਾ ਹਾਂ ਠੀਕ ਹੈ। ਗਿੱਲੇ ਨੀ ਨਾ ਬਣਾਏ, ਸੁੱਕੇ ਬਣਾ ਤੇ ਨਾ ਮਸਾਲੇ ਵਾਲੇ
ਅੱਛਾ-ਅੱਛਾ, ਨਹੀਂ-ਨਹੀਂ, ਉਹ ਵੀ ਸਹੀ ਹੈ ਤੇਰਾ, ਮੈਂ ਵੀ ਸੁੱਕੇ ਬਣਾ ਕੇ ਦੇਖਾਂਗੀ। ਚਲੋ ਕੋਈ ਗੱਲ ਨੀ ਹਾਂਜੀ ਠੀਕ ਹੈ ਮੈਂ ਨਾ ਫਿਰ ਬਾਅਦ ਚੋਂ ਕਰਦੀ ਹਾਂ, ਜੀ ਜੀ ਜੀ, ਠੀਕ ਹੈ ਜੀ ਸਤਿ ਸ਼੍ਰੀ ਅਕਾਲ।
ਸਸਰੀ,